ਸਤਿ ਸ੍ਰੀ ਅਕਾਲ ਜੀ। ਠੀਕ ਹੈ-ਠੀਕ ਹੈ ਜੀ, ਤੁਸੀਂ ਸੁਣਾਓ?
ਬਸ ਵਧੀਆ, ਹੋਰ? ਬਸ ਬੈਠੇ ਸੀ। ਹੋਰ ਤੁਸੀਂ ਕਿੱਥੇ ਗਏ ਛੁੱਟੀਆਂ ਚ?
ਛੁੱਟੀਆਂ ਚ ਤਾਂ ਅਸੀ ਹਰਿਦੁਵਾਰ ਰਿਸੀਕੇਸ਼ ਗਏ ਸੀ।
ਅੱ ਹੋਰ ਕਿਹੜੀ ਜਗ੍ਹਾ ਵਧੀਆ ਲੱਗਦੀ ਹੈ ਤੁਹਾਨੂੰ?
ਮੈਨੂੰ ਤਾਂ ਦੇਖੋ, ਵੈਸੇ ਤਾਂ ਹਿਮਾਚਲ ਹੀ ਪਸੰਦ ਹੈ।
ਅੱਛਾ-ਅੱਛਾ। ਹਾਂਜੀ। ਉੱਥੇ ਵੀ ਵੈਸੇ ਪਹਾੜੀ ਇਲਾਕਾ ਹੈ ਸਾਰਾ। ਹਾਂਜੀ, ਬਹੁਤ ਅੱਛਾ ਉਹ ਵੀ। ਅਸੀਂ ਵੀ ਹੁਣ ਗਏ ਦੇ ਸੀ। ਘੁੰਮ ਕੇ ਆਏ ਹਾਂ। ਹੋਰ ਕਿਹੜੀ- ਕਿਹੜੀ ਚੀਜ਼ ਵ, ਅਸੀਂ ਨੈਣਾ ਦੇਵੀ ਗਏ ਸੀ ਵੈਸੇ। ਹੋਰ ਬੜੀ ਜਗ੍ਹਾ ਗਏ ਸੀ, ਹਾਂਜੀ।
ਉਹ ਵੀ ਵਧੀਆ, ਨੈਣਾ ਦੇਵੀ ਮੈਂ ਇੱਕ ਵਾਰੀ ਗਈ ਹੋਈ ਨੈ ਦੇਵੀ ਵਧੀਆ।
ਅਸੀਂ ਹੁਣ ਗਏ ਸੀ, ਫਿਰ ਅਨੰਦਪੁਰ ਸਾਹਿਬ ਗਏ ਅਸੀਂ ਬਹੁਤ ਜਗ੍ਹਾ ਗਏ ਸੀ ਹੁਣ।
ਠੀਕ ਹੈ ਜੀ ਠੀਕ ਹੈ।
ਗੁਰੂ ਸਾਹਿਬ ਵੀ ਹੋ ਆਏ ਆ, ਨੈਣਾ ਦੇਵੀ ਹੋ ਕੇ ਆਏ ਆ ਫੇਰ ਇਧਰ ਹੋਰ ਵੀ ਵਿੱਚ ਗੁਰਦੁਆਰੇ ਸੀ।
ਅੱਛਾ ਜੀ ਹਾਂਜੀ ਰਸਤੇ ਚ ਮਤਲਬ ਜਿਹੜੇ -ਜਿਹੜੇ ਆਏ ਗੁਰਦੁਆਰੇ
ਹਾਂਜੀ- ਹਾਂਜੀ ਸਾਰੇ ਗੁਰਦੁਆਰੇ ਘੁੰਮ ਕੇ ਆਏ ਹਾਂ।
ਹੁਣ ਛੁੱਟੀਆਂ ਤਾਂ ਖ਼ਤਮ ਹੋ ਗਈਆਂ ਨਾ ਸਾਰਿਆਂ ਦੀਆਂ ਇੱਕੱਧ ਸਕੂਲ ਹੀ।
ਸਕੂਲ ਖੁੱਲ ਗਏ ਦੇ ਨੇ, ਹੁਣ ਮੰਡੇ ਤੋਂ ਜਾਣਗੇ।
ਮੰਡੇ ਤੋਂ ਜਾਣਗੇ ਹਾਂਜੀ ਕਈ ਤਾਂ ਜਾਣ ਲੱਗ ਗਏ ਦੋ ਤਰੀਕ ਤੋਂ ਹੀ ਲੱਗ ਗਏ ਕਈਆਂ ਦੇ।
ਨਹੀਂ ਇਹਨਾਂ ਦੇ ਮੰਡੇ ਤੋਂ ਨਹੀਂ ਓਪਨ ਤੇ ਫੇਰ ਫ ਸਕੂਲ ਜਾਣਗੇ ਉਹਨਾ ਦੇ ਪ੍ਰੋਜੈਕਟ ਵਗੈਰਾ ਬਣਵਾਏ ਨੇ ਬੱਚੇ ਬੱਚਿਆਂ ਦੇ।
ਅੱਛਾ ਜੀ।
ਬਹੁਤ ਟਾਈਮਿੰਗ ਲੱਗਦਾ ਹਰ ਇੱਕ ਚੀਜ਼ ਨੂੰ, ਅਜੇ ਵੀ ਕੁਛ ਕੁੱਛ ਰਹਿੰਦਾ ਬੱਚਿਆਂ ਦਾ।
ਹਾਂ ਕਿਉਂਕਿ ਬੱਚਿਆਂ ਦਾ ਕੰਮ ਏਦਾਂ ਐ ਕਿ ਉਹਨਾਂ ਨੇ ਸਟਾਰਟਿੰਗ 'ਚ ਤਾਂ ਕੰਮ ਕਰਨੇ ਨੇ। ਉਹ ਐਂਡ ਟਾਈਮ ਤੇ ਆ ਕੇ ਦਸ ਕੁ ਦਿਨ ਰਹਿ ਜਾਂਦੇ ਜਦੋਂ ਉਦੋਂ ਲੱਗੇ ਰਹਿੰਦੇ ਆ ਫਿਰ।
ਹਾਂ। ਹਜੇ ਵੀ ਹੁਣ ਕਿਉਂਕਿ ਬੱਚਿਆਂ ਕੋਲੋਂ ਪ੍ਰੋਜੈਕਟ ਕਿੱਥੇ ਬਣਨੇ ਨੇ ਜਿਹੜੇ ਜਿਹੜੇ ਉਹਨਾਂ ਨੇ ਦਿੱਤੇ ਨੇ ਉਹ। ਤੇ ਓਨਲਾਈਨ ਹੁਣ ਸਾਨੂੰ ਆਪ ਹੀ ਬਣਾਣੇ ਪੈਣੇ ਨੇ। ਸਾਰਾ ਕੰਮ ਓਨਲਾਈਨ ਦਿੰਦੇ ਨੇ।
ਹਾਂਜੀ ਹਾਂਜੀ ਹਾਂਜੀ ਬਿਲਕੁਲ।
ਬੱਚਿਆਂ ਦਾ ਬਹੁਤ ਕੰਮ ਤਾਂ ਬਹੁਤ। ਕੁਛ ਕੁਛ ਡਟ ਪੜ੍ਹਾਈ ਹੋ ਗਈ ਬੱਚਿਆਂ ਦੀ।
ਬੱਚਿਆਂ ਦੇ ਨਾਲ ਆਪ ਵੀ ਲੱਗਣਾ ਪੈਂਦਾ ਤਾਂ ਹੀ ਹੁੰਦੇ ਆ। ਪਰ ਅੱਜ ਕੱਲ ਤਾਂ ਵੈਸੇ ਹੀ ਬੜਾ ਔਖਾ ਹੋ ਗਿਆ। ਅ ਪ੍ਰੋਜੈਕਟ। ਦੇ ਦਿੰਦੇ ਆ। ਹੋਲੀਡੇ ਹੋਮਵਰਕ ਮਿਲਦਾ ਹੀ ਜ਼ਿਆਦਾ ਇਹੀ ਅੱਜ ਕੱਲ੍ਹ। ਅੱਗੇ ਲਿਖਣ ਲਿਖਾਉਣ ਦਾ ਮਿਲਦਾ ਸੀ। ਇੱਕ ਕੁਸ਼ਚਨ ਆਂਸਰ ਨੂੰ ਇੰਨੀ ਵਾਰ ਲਿਖਣਾ। ਉਹ ਕੰਮ ਹੀ ਨਹੀਂ।
ਹੁਣ ਤੇ ਲਿਖਣ ਦਾ ਕੰਮ ਮੁੱਕ ਗਿਆਦਾ। ਹੁਣ ਤੇ ਉਹ ਬਸ ਆ ਹੀ ਦਿੰਦੇ ਨੇ। ਬਸ ਆਪਣੀ ਟੈਨਸ਼ਨ ਫ੍ਰਰੀ ਰਹਿੰਦੀਆਂ ਮੈਡਮਾਂ। ਮਾਵਾਂ ਵੱਸ ਟੈਂਨਸ਼ਨ ਪਾਉਣੀ ਹੈ। ਹਾਂਜੀ ਆਪੇ ਕਰਾਓ। ਆਪੇ ਕਰੋ ਕਰੋ। ਪਹਿਲਾ ਟਾਈਮ ਹੋਰ ਸੀ। ਘਰ। ਹਾਂਜੀ ਘਰ ਸਿਲੇਬਸ ਦਿੰਦੇ ਸੀ। ਆਪਾਂ ਇਨਾ ਇਨਾ ਸਿਲੇਬਸ ਘਰੋਂ ਕਰਕੇ ਲੈ ਕੇ ਜਾਣਾ। ਕੰਮ ਕਰਕੇ ਲੈ ਕੇ ਜਾਣਾ। ਹੁਣ ਤੇ ਉਧਰੋਂ ਮੈਡਮ ਆਪ ਨੀ ਉਹ ਕਰ ਦਿੰਦੀਆਂ ਨੇ। ਟੈਨਸ਼ਨ ਫਰੀ। ਕਰੋ ਕਰੋ ਨਾ ਕਰੋ ਤਿਆਰੀ।
ਹਾਂਜੀ ਹਾਂਜੀ ਹਾਂਜੀ।
ਤੇ ਮੈਡਮ ਆ ਸਾਨੂੰ ਪੂਰਾ ਪਹਿਲੇ ਪ੍ਰੋਪਰ ਉਹ ਕਰਨਗੀਆਂ ਕਰੋ। ਉਹ ਕਰੋ। ਕਿੰਨਾ-ਕਿੰਨਾ ਕੰਮ ਕਰਕੇ ਆਉਂਦੇ ਸੀ ਅਸੀਂ।
ਹਾਂ ਜੀ ਹਾਂ ਜੀ ਬਹੁਤ ਲਿਖਣ ਲਿਖਾਣ ਦਾ ਹੀ ਬੜਾ ਹੁੰਦਾ ਸੀ। ਇੱਕ ਨੂੰ ਦਸ ਵਾਰ ਲਿਖੋ। ਇੱਕ ਨੂੰ ਪੰਦਰਾਂ ਵਾਰ ਲਿਖੋ।
ਹਾਂ ਜੀ ਹਾਂ ਜੀ। ਹਾਂਜੀ ਇਹੀ ਹੁੰਦਾ ਸੀ। ਆਪਾਂ ਤਾਂ ਕਿੰਨੀ ਕਿੰਨੀ ਕੋੋਪੀਆਂ ਖਾਣੀਆਂ ਹੋ ਜਾਂਦੀਆਂ ਸੀ। ਭ ਭਰਦੇ ਰਹਿੰਦੇ ਸੀ। ਹਾਂ ਜੀ ਤੇ ਅੱਜ। ਗੱਲ ਤੇ ਬਸ ਇੱਕ ਇੱਕ ਇੱਕ ਦੋ ਦੋ ਭੇਜ ਦੇਣੇ ਨੇ ਤੇ ਉਸ ਤੋਂ ਬਾਅਦ ਬੈਠੇ ਰਹੋ। ਹਾਂ ਜੀ ਉਹ ਹੁਣ ਤੇ ਜਿਹੜੇ। ਸਾਨੂੰ ਮਤਲਬ ਆਉਂਦਾ ਸੀ ਨਾ ਕੰਮ। ਪੰਜਵੀਂ ਛੇਵੀਂ 'ਚ। ਅੱਜ ਕੱਲ ਤੇ ਦੂਜੀ। ਬੱਚਿਆਂ ਨੂੰ ਆਏ ਦਿਨ ਸਟੈਂਸ ਵਗੈਰਾ ਬਣਾਉਂਦੇ ਪਏ ਨੇ ਹਾਂ ਤੇ ਦੇਖੋ। ਬੱਚਿਆਂ ਦਾ ਮਾਇੰਡ ਕਿੰਨਾ ਉਹ ਹੁੰਦਾ ਪਿਆ ਹੋਣਾ।
ਹਾਂਜੀ ਹਾਂਜੀ ਹਾਂਜੀ ਬਿਲਕੁਲ।
ਕਿਉਂਕਿ ਇੱਕ ਤੇ ਬੱਚੇ ਐਸੇ ਕਮਜ਼ੋਰ ਕਮਜ਼ੋਰ ਜਿਹੇ ਹੈਗੇ ਨੇ।
ਹਾਂ ਜੀ ਖਾਂਦੇ ਪੀਂਦੇ ਤਾਂ ਹੈ ਨੀ ਕੁਝ।
ਹਾਂਜੀ ਇਹੀ ਦਿੱਕਤ ਹੈ।
ਜਾਂਦੀ ਅੰਦਰ ਇਹਨਾਂ ਦੇ।
ਬਿਲਕੁਲ ਬਿਲਕੁਲ ਰੋਟੀ ਕਿੱਥੇ। ਜਾਣੀ ਹੈ। ਰੋਟੀ ਵੀ ਤਾਂ ਜਾਏਗੀ ਜਏ ਅੱਗੇ ਫੋਨ ਫੋਨ ਹੋਣਗੇ ਤੇ।
ਹਾਂ। ਫੋਨ ਆਉਂਦੇ ਆ ਤਾਂ ਰੋਟੀਆਂ ਖਾਂਦੇ ਆ ਇਹ। ਸਾਰਿਆਂ ਦਾ ਹੀ ਕੰਮ ਹੈ ਜੀ ਨਿੱਕੇ ਨਿੱਕਿਆਂ ਦਾ ਵੀ। ਜਿਹੜੇ ਆ ਹੁਣ ਹੋਏ ਨਾ। ਉਹਨਾਂ ਦਾ ਵੀ ਇਹੀ ਹਾਲ ਐ।
ਬਸ ਸਾਰੇ ਮੈਂ ਕਹਿ ਤ ਰਹੀ ਹਾਂ ਪਰ ਸਾਡੇ ਟਾਈਮ ਤੇ ਇਹੋ ਜਿਹੀ ਚੀਜ਼ਾਂ ਹੀ ਨਹੀਂ ਸੀਗੀਆਂ।
ਹਾਂ ਜੀ ਹਾਂ ਜੀ।
ਅਸੀਂ ਤੇ ਜੀ ਜਿੱਥੇ ਸਾਡੀ ਮੰਮਾ ਨੇ ਬੈਠਾਣਾ ਉੱਥੇ ਬਹਿ ਲੈਣਾ।
ਬਸ ਬਸ ਬਸ ਹਾਂ ਜੀੇ।
ਤੇ ਅੱਜ ਕੱਲ੍ਹ ਤੇ ਕਹਿੰਦੇ ਤੁਸੀਂ ਸਾਨੂੰ ਇੱਥੋਂ ਬਹਾ ਕੇ ਜਾਂਦੇ ਨੇ ਤੇ ਤੁਹਾਨੂੰ ਉੱਥੇ ਮਿਲਾਂਗੇ ਅਸੀਂ। ਇਹ ਗੱਲ ਐ।
ਅੱਜ ਕੱਲ੍ਹ ਤਾਂ ਮੰਨੀ ਨਹੀਂ ਜਾਂਦੀ। ਗੱਲ ਬਿਲਕੁਲ ਵੀ ਜੇ ਕਹੋ ਨਾ ਇੱਥੇ ਬੈਠ ਜਾ ਨਾ। ਯਹਾਂ ਤੋਂ ਬੈਠੂਗਾ ਹੀ ਨੀ। ਹਾਂ ਇੱਥੇ ਬਹਿਣਾ ਨੀ ਉਹਨੇ।
ਬੜੇ ਅੱਜ ਕੱਲ੍ਹ ਦੇ ਬੱਚੇ ਐਡਵਾਂਸ ਚੱਲਦੇ ਨੇ। ਕੰਪਿਊਟਰ ਨੇ ਬੱਚਿਆਂ ਦੇ ਅੱਜ ਕੱਲ ਦੇ ਦਿਮਾਗ।
ਦਿਮਾਗ ਤਾਂ ਸਹੀ ਗੱਲ ਹੈ ਹਾਂ ਛੋਟੇ ਛੋਟੇ। ਕਈ ਆ ਨੂੰ ਕੋਈ ਰੀਲਾਂ ਕੀ ਸਟੋਰੀਆਂ ਆਹ ਸਾਰਾ ਕੁਛ ਹੀ ਦੇਖਣਾ ਸ਼ੁਰੂ ਕਰਤਾ।
ਕੁਛ ਦੇਖਣਾ ਸ਼ੁਰੂ ਕਰ।
ਫਿਰ ਹਰਕਤਾਂ ਕਰਦੇ ਬਾਅਦ ਚੋਂ।
ਬਾਦ ਚ ਸੇਮ ਉਹੀ ਚੀਜ਼ਾਂ ਕਰਦੇ ਨੇ। ਹਾਂ ਜੀ। ਉਹੀ ਚੀਜ਼ਾਂ ਉਹੀ ਐਕਸ਼ਨ ਜਿਵੇਂ ਉਹਨੇ ਸਮਾਨ ਸੁੱਟਿਆ ਓਦਾਂ ਇਹਨਾਂ ਨੇ। ਘਰ ਭੰਣ ਕਰਨੀ ਬੱਚਿਆਂ ਨੇ ਬਹੁਤ ਸੱਚੀ ਫੋਨ ਨੇ ਤੇ ਨੁਕਸ। ਫੋਨ ਨੇ ਤੇ ਬਿਲਕੁਲ ਉਹ ਕਰਤਾ ਕੰਮ ਖਰਾਬ।
ਉਹ ਕੋਲਡ ਡਰਿੰਕ ਆ ਜਾਂਦੀ ਆ ਮੇਰਾ ਨਿੱਕੂ ਜਿਹਾ ਹਾਲੇ ਡੇਢ ਸਾਲ ਦਾ ਦੇ ਲੋੋ ਕਹੂਗਾ।
ਮੇਰਾ ਵੀ ਇਨਾ ਹੀ ਏਦ ਮੇਰਾ ਹੁਣ ਮਤਲਬ ਤਿੰਨ ਕੁ ਸਾਲ ਦਾ ਹੋਣਾ।
ਅੱਛਾ ਜੀ ਉਹ ਕੋਲਡ ਡਰਿੰਕ ਆ ਜਾਂਦੀ ਉੱਥੇ ਫੋਨ ਚ ਉਹਨੂੰ ਕਹਿਗਾ ਹਾਂ। ਵੀ ਮੈਂ ਪੀਣੀ ਮੈਂ ਪੀਣੀ ਆ ਦੱਸੋ ਤੁਸੀਂ ਨਿੱਕਾ ਜਿਹਾ।
ਨਿੱਕੇ ਜਿੰਨੇ ਬੱਚਿਆਂ ਨੂੰ ਅੱਜ ਕੱਲ੍ਹ ਸਾਰੀ ਚੀਜ਼ ਦੀ ਸਮਝ ਆ। ਤੇ ਕਹਿੰਦੇ ਇਹਨਾਂ ਨੂੰ ਸਮਝ ਨੀ ਆ ਸਾਰੀ ਚੀਜ਼ ਸਮਝ ਹੈ।
ਸਾਰਾ ਕੁਝ ਸਮਝ ਆਉਂਦਾ ਅੱਜ ਕੱਲ।
ਹਾਂ, ਅਸੀਂ ਉਹ ਕਹਿੰਦੇ ਹ ਕਿ ਉਹਨਾਂ ਨੂੰ ਕੋਈ।
ਤੁਹਾਡੀੇ ਉਹ ਸੀ ਨਾ ਦਿਮਾਗ ਜਿਵੇਂ। ਭੁੱਲੜ ਪਤਾ ਹੀ ਨਹੀਂ ਚੱਲਦਾ ਸੀ ਕੁਛ। ਹਾਂ ਨਿੱਕਾ ਜਿਹਾ ਦੇਖ ਲੋਉ ਡੇਢ ਸਾਲ ਦਾ ਏਡਾ ਤੇਜ਼।
ਬਸ ਅੱਜ ਕੱਲ ਦੇ ਬੱਚੇ ਨੇ ਕੰਪਿਊਟਰ ਹੈਗੇ ਨੇ ਕਹਿਦੇ ਨੇ ਪਹਿਲੇ ਸਿੱਖੇ ਸਿਖਾਏ ਨੇ ਉਹ।
ਹੋਰ ਪਹਿਲੇ ਹੀ ਸਿੱਖੇ ਸਿਖਾਏ ਸਹੀ ਗੱਲ ਅੱਜ ਕੱਲ ਸਾਰੇ ਇਹੀ ਗੱਲ ਕਹਿੰਦੇ ਇਹ। ਕੰਮ ਅੰਦਰੋਂ ਹੀ ਸਿੱਖ ਸਖ ਕੇ ਹੀ ਆਉਂਦੇ ਆ।
ਇਹ ਸਭ ਕੁਛ ਸਿੱਖ ਕੇ ਆਦੇ। ਦਿਮਾਗ ਤਾਂ ਇਹਨਾਂ ਦਾ ਕੰਪਊਟਰ ਹੈ ਹੋਰ ਸੁਣਾਓ?
ਗੱਲ ਤਾਂ ਸੁਣਨ ਨੂੰ ਰਾਜ਼ੀ ਨਹੀਂ ਹੈਗੇ ਨਿੱਕੇ ਨਿੱਕੇ ਵੀ। ਰੋਟੀ ਖਾ ਲੋ ਤੇ ਨਾ ਰੋ। ਤੇ ਨੀ ਖਾਣੀ ਚੀਕਾ ਮਾਰਨੀਆਂ ਰੋਣਾ ਰੋਟੀ ਨੀ ਖਾਣੀ ਪਰ।
ਹਾਂ ਸਾਡੇ ਵੀ ਇਹੀਓ ਹਾਲ ਕਰਦੇ ਪਏ ਬੱਚੇ ਬੱਚੇ। ਦਾ ਕੰਮ ਹੀ ਕੀ ਹੀ ਇਹੀ ਕੰਮ ਬੱਚਿਆਂ ਦਾ।
ਹਾਂਜੀ, ਹਾਂਜੀ ਬੜਾ ਬੁਰਾ ਹਾਲ ਸਮਝ ਨੀ ਆਉਂਦੀ। ਕਿੱਦਾਂ ਹਨ ਨਾ ਸੰਭਾਲੀਏ ਕੀ ਕਰੀਏ ਇਹਨਾਂ ਦਾ ਕੀ ਕਿੱਦਾਂ ਸਮਝਾਈਏ।
ਸਮਝ ਨੀ ਆਉਂਦੀ ਨਾ ਉਹਨਾਂ ਨੂੰ ਅਸੀਂ ਆਪ ਸਾਰਾ ਦਿਨ ਆਪ ਪਰੇਸ਼ਾਨ ਹੋ ਜਾਂਦੇ ਹਾਂ।
ਮੇਰਾ ਵੀ ਏਦਾਂ ਹੀ ਹੈ ਸਾਰਾ ਦਿਨ ਸਾਰਾ ਦਿਨ ਕਦੀ ਉਹ ਸਮਾਨ ਛੇੜਦਾ।
ਹਾਂਜੀ, ਹਾਂਜੀ ਬੱਚਿਆਂ ਸਾਰੀਆਂ ਹੀ ਜਗ੍ਹਾ ਇੱਕ ਜਗ੍ਹਾ ਤੇ ਤਾਂ ਬਹਿਣਾ ਹੀ ਨਹੀਂ ਉਹਨਾਂ ਨੇ। ਟਿਕ ਕੇ ਸਾਰੀ ਥਾਂ ਥਾਂ ਘੁੰਨਣਾ ਬੱਚਿਆਂ ਦਾ ਇਹ ਕੰਮ ਏ। ਬਚਪਨ ਏ ਨਾ ਬਚਪਨ ਐ ਹੀ ਵਧੀਆ ਲੱਗਦਾ।
ਬਸ ਬਸ ਨਾ ਕੁਛ ਕਹਿ ਸਕਦੇ ਹਾਂ ਨਾ ਉਹਨਾਂ ਨੂੰ ਸਮਝ ਆਉਣੀ ਹੈ।
ਬਸ ਬਚਪਨ ਏ ਨਾ ਬਚਪਨ ਚ ਉਹਨਾਂ ਨੂੰ ਕਿਹਾ ਉਹਨਾਂ ਨੂੰ ਪਤਾ ਸਾਡਾ ਬਚਪਨ।
ਹਾਂ ਆਪਣੇ ਆਪ ਨੂੰ ਸਾਨੂੰ ਸਮਝਾਉਣਾ ਪੈਣਾ ਬਸ ਹਮ।
ਸਾਡੇ ਟਾਈਮ ਤੇ ਇਹੋ ਜਿਹਾ ਕੁਛ ਨੀ ਸੀ ਨਾ ਹੁਣ ਅੱਜ ਕੱਲ।
ਨਾ ਨਾ ਕੁਛ ਫੋਨ ਫੂਨ। ਤਾਂ ਉਦੋਂ ਕਿੱਥੇ ਦੇਖਦੇ ਹੀ ਨਹੀਂ ਸੀ। ਟੀ ਵੀ ਵੀ ਬੜਾ ਘੱਟ ਦੇਖਦੇ ਸੀ ਮੰਮੀ ਪਾਪਾ। ਪਾਪਾ ਦੇਖਦੇ ਹੁੰਦੇ ਸੀ ਉਹ ਨਾਲ ਹੀ ਦੇਖ ਲੈਂਦੇ ਸੀ। ਅਸੀਂ
ਹਾਂ ਅੱਜ ਕੱਲ੍ਹ ਤੇ ਅਲੱਗ ਅਲੱਗ ਚੈਨਲ ਚਾਹੀਦੇ ਨੇ। ਬੱਚਿਆਂ ਨੂੰ ਟੀਵੀ ਚ ਵੀ। ਕੋਈ ਸਿੰਚ ਚੈਨ ਦੇਖਣਾ ਕੋਈ ਕੁਛ ਵੇਖਣਾ।
ਹਾਂ ਕਿਸੇ ਨੇ ਕੁਛ ਚੁਆਇਸ ਮਿਲਦੀ ਨੀ ਕਿਸੇ ਦੀ ਵੀ।
ਹਾਂਜੀ, ਉਹੀ ਨਾ ਅੱਜ ਕੱਲ ਤਾਂ ਸਭ ਬੱਚੇ ਵੱਡੇ ਤੋਂ ਲੈ ਕੇ ਛੋਟੇ।
ਹੋਰ ਸਾਰੇ ਅਲੱਗ ਅਲੱਗ ਅੱਜ ਕੱਲ ਕੋਈ ਆਪਣੇ ਫੋਨਾਂ ਤੇ ਲੱਗੇ। ਅੱਜ ਕੋਈ ਟੀ ਵੀ ਦੇਖਦਾ ਹੋਇਆ ਇਹੀ ਚੱਲਦਾ ਰਹਿੰਦਾ ਸਾਰੇ ਘਰਾਂ ਚ ਹੀ
ਹੋਰ ਸੁਣਾਉ? ਹੋਰ।
ਹੋਰ ਬਸ ਹੁਣ ਬਸ ਥੋੜ੍ਹੀ ਦੇਰ ਤੱਕ ਸੋਉਗੀ। ਫੇਰ ਸਵੇਰੇ ਉੱਠ ਕੇ ਫੇਰ ਐਦੇ ਮਗਰ ਲੱਗਣਾ ਪੈਂਦਾ।
ਹਾਂਜੀ, ਉਹ ਤੇ ਹੈ ਹੀ ਹੈ।
ਸਾਰਾ ਦਿਨ ਪਤਾ ਹੀ ਨਹੀਂ ਚੱਲਦਾ, ਕਿੱਥੇ ਨਿਕਲ ਜਾਂਦਾ ਉਹ ਸਾਰਾ ਦਿਨ ਭੱਜੀ ਦੌੜੀ ਜੋ
ਹਾਂਜੀ ਸਾਰਾ ਦਿਨ, ਕੰਮ ਵੀ ਜ਼ਰੂਰੀ ਨੇ, ਹਰ ਇੱਕ ਚੀਜ਼ ਹਰ ਇੱਕ ਚੀਜ਼ ਜ਼ਰੂਰੀ ਹੈ।
ਸਾਰਾ ਕੁਛ ਜਰੂਰੀ ਹੈ, ਜੀ ਘਰ ਦਾ ਕੰਮ ਵੀ ਕਰਨਾ ਹੈ। ਬੱਚਿਆਂ ਨੂੰ ਵੀ ਦੇਖਣਾ ਹੈ, ਸਾਰਾ ਕੁਛ ਹਾਂਜੀ-ਹਾਂਜੀ ਸਾਰਾ ਕੁਛ ਜ਼ਰੂਰੀ ਹੈ।
ਧਿਆਨ ਮਾਰਨਾ ਪੈਂਦਾ ਹੈ, ਜੇ ਅਸੀਂ ਕਿਧਰੇ ਨਹੀਂ ਵੇਖਾਂਗੇ ਤੇ ਫੇਰ ਸਾਨੂੰ ਲੋੜੀ ਕੀ ਹੈ ਅਸੀਂ ਬੈਠੇ ਰਹਿੰਦੇ ਹਾਂ, ਸਾਡੇ ਵਰਗੇ ਕਿਸੇ ਨੇ ਹੋਏ। ਹੋਰ ਵੇਖਣਾ ਵੀ ਨੀ, ਉਹਨੇ ਕਹਿਣਾ ਜਦ ਅਸੀ ਬੈਠੇ ਦੇ ਨੇ ਤੇ ਅਸੀਂ ਕੋਈ ਨੀ ਵੇਖਦਾ, ਆਪ ਆਪ ਨੂੰ ਹੀ ਦੇਖਣਾ।
ਸਹੀ ਗੱਲ ਹੈ, ਕੋਈ ਨੀ ਕਿਸੇ ਦਾ ਕੰਮ ਨੀ ਕੋਈ ਕਰ ਸਕਦਾ। ਜਿਹੜੀ ਜਿਹਦੀ ਜਗ੍ਹਾ ਬਣੀ ਹੋਈ ਨਾ ਉਹ ਉਹਦੀ ਈ ਐ,
ਉਸੇ ਦੀ ਹਾਂ,
ਇੱਕ ਦਿਨ ਨੀ ਕੋਈ ਕਿਸੇ ਦਾ ਕੰਮ ਕਰ ਸਕਦਾ।
ਕੋਈ ਵੀ ਨੀ ਕਰ ਸਕਦਾ, ਭਾਵੇਂ ਕੋਈ ਵੀ ਹੋਵੇ।
ਆਪ ਚਾਹੇ ਅਸੀਂ ਵੀ ਹੋਈਏ। ਨਹੀਂ ਕਰ ਸਕਦੇ, ਅਸੀਂ ਕਿਸੇ ਦਾ ਕੰਮ ਇੱਕ ਦਿਨ ਵੀ ਨਾ, ਆਪਣੇ ਹਾਂਜੀ ਆਪ ਹੀ ਕੇਅਰ ਉਹਦੀ ਤਾਂ ਆਪ ਹੀ ਧਿਆਨ ਰੱਖ ਸਕਦੇ ਹਾ, ਹੋਰ ਨੀ ਕੋਈ ਕਰ ਸਕਦਾ।
ਮਾਂ ਪਿਓ ਕੋਲ ਹੀ ਰਹਿਗੇ।
ਨਹੀਂ ਸਹੀ ਗੱਲ ਹੈ ਹਾਂਜੀ। ਨਾ ਨਾ ਇਹ ਵੀ ਦੇਖਲੋ, ਤੁਸੀਂ ਕਿਸੀ ਕੋਲ ਜਾ ਕੇ ਰਾਜੀ ਨੀ, ਫੋਨ ਦੇ ਦੋ ਹਾਂਜੀ ਬਿਲਕੁਲ ਸਾਰਾ ਦਿਨ ਫੋਨ ਦੇ ਦੋ ਜਾਂ ਚਾਰ-ਚਾਰ ਘੰਟੇ ਫੋਨ ਦਿਖਾ ਦੋ ਨਾ, ਵੀ ਲਾਓਗੇ, ਨਾ ਤੁਸੀਂ ਤਾਂ ਵੀ ਕੋਦੀ ਕੁਛ ਫੋਨ ਨਹੀਂ ਛੱਡਣਗੇ, ਆਪ ਪਰ ਐ ਵ ਕਿ ਰਹਿੰਦੇ ਆ ਸਾਡੇ ਕੋਲ ਹੀ ਹਾਂਜੀ ਸਾਰਾ ਦਿਨ
ਉਹੀ ਹੈ ਨਾ ਮੈਂ ਵੀ ਆਪਣੇ ਮੈਂ ਵੀ ਆਪਣੇ ਵੇ ਦੇ ਦਿੰਦੀ ਫੋਨ ਦੋ ਮਿੰਟ ਦੇ ਦਵਾਂਗੇ ਤੇ ਬਹਿ ਜਾਏਗਾ।
ਮੈਂ ਵੀ ਏਦਾਂ ਹੀ ਕਰਦੀ ਫੇਰ ਮੈਂ ਜੇ ਕੰਮ ਘੁੰਮ ਕਰਨਾ ਹੁੰਦਾ ਤੇ, ਮੈਂ ਥੋੜ੍ਹੀ ਦੇਰ ਦਿੰਦੀ ਆ ਫੇਰ ਲੈ ਲੈਂਦੀ ਆਾਂ ਫਿਰ ਇਹਨੂੰ ਇਹਦੇ ਟਇਸ ਦੇ ਦਿੰਦੀ ਆਾਂ ਫੇਰ ਥੋੜ੍ਹੀ ਦੇਰ ਦੇ ਦਿੰਦੇ ਹਾਂ, ਵਿੱਚ ਫੇਰ ਲੈ ਲੈਂਦੇ ਹਾਂ
ਹਾਂ, ਮੈਂ ਵੀ ਥੋੜੀ ਦੇਰ ਵਾਸਤੇ ਫੇਰ ਉਹਨੂੰ ਦੋ ਕੁ ਘੰਟੇ ਸਕੂਲ ਲਗਾਦਾ ਥੋੜ੍ਹੀ ਜ ਥੋੜਾ ਮਿਲ ਜਾਂਦਾ ਰੈਸਟ ਮੈਂ ਕਿਹਾ, ਚੱਲ ਥੋੜ੍ਹਾ ਟਾਈਮ ਉੱਥੇ ਬੇਜਣ ਦਾ
ਉਹ ਵੀ ਸਹੀ ਹੈ ਹਾਂਜੀ
ਹੂੰ ਨਹੀਂ ਤਾਂ, ਸਾਰਾ ਦਿਨ ਕੱਟਣਾ ਔਖਾ ਜਾਂਦਾ ਵੈਸੇ ਵੀ ਛੋਟੇ- ਛੋਟੇ ਬੱਚੇ ਨਾ ਬਹੁਤ ਔਖਾ ਏ
ਬਹੁਤ ਔਖਾ ਹਾਂਜੀ, ਮੈਨੂੰ ਵੀ ਹੁਣ ਪਤਾ ਲੱਗ ਰਿਹਾ ਬਹੁਤ ਔਖਾ ਛੋਟੇ ਬੱਚਿਆਂ ਨਾਲ
ਮੇਰਾ ਇੱਕੋ ਹੀ ਹਾਲੇ ਹਜੀ, ਦੋ ਸਾਲ ਹੀ ਹੋਏ ਮੇਰੇ ਵਿਆਹ ਨੂੰ
ਅੱਛਾ, ਮੇ ਮੇਰੇ ਦੋ ਨੇ ਹਾਂਜੀ, ਮੈਨੂੰ ਨਾ ਕਾਲ ਆ ਰਹੀ ਦੀਦੀ ਕਰਦੀ ਆ
ਠੀਕ ਹੈ ਜੀ, ਠੀਕ ਹੈ, ਠੀਕ ਹੈ, ਓਕੇ ਜੀ, ਓਕੇ ਸਤਿ ਸ਼੍ਰੀ ਅਕਾਲ।